ਹੈਲੋ, ਹਾਂ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ।
ਹਾਂਜੀ, ਮੈਂ ਠੀਕ ਹਾਂ ਤੁਸੀਂ ਸੁਣਾਓ ਤੁਹਾਡਾ ਕੀ ਚਾਲ ਹੈ।
ਮੈਂ ਠੀਕ ਹਾਂ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਨੇ,
ਹਾਂਜੀ, ਸਭ ਠੀਕ ਹੈ ਬਸ ਥੋੜ੍ਹੀ ਤਬੀਅਤ ਖ਼ਰਾਬ ਹੋਈ ਦੀ ਸੀ। ਗਰਮੀਆਂ ਬਹੁਤ ਗਰਮੀ ਕਰਕੇ ਬਸ ਕੋਲਡ ਵਗੈਰਾ ਹੋਆ ਤਾਂ ਸੀ, ਪਰੀ ਆਵਾਜ਼ ਵੀ ਚੇਂ ਹਾਂ, ਆਵਾਜ਼ ਵਗੈਰਾ ਚੇਂਜ ਹੋ ਰਹੀ ਪਈ ਮੈਂ ਮੈਂ ਕਿਹਾ ਤੇ ਫਿਰ ਹੁਣ ਤੁਹਾਨੂੰ ਪਤਾ। ਤੇ ਚਾਰ ਪੰਜ, ਦਵਾਈ ਖਾਓ, ਤਾਂ ਵੀ ਨੀ ਫਰਕ ਪੈਂਦਾ ਆਪਣੇ ਆਪੇ ਠੀਕ ਹੁੰਦਾ ਹੈਗਾ।
ਹਾਂਜੀ-ਹਾਂਜੀ ਉਹ ਵੀ ਹੁੰਦਾ ਨਾ ਹੁਣ ਜਿਵੇ, ਗਰਮੀ ਹੈਗੀ ਐ। ਇਕਦਮ ਅਸੀਂ ਜਿਵੇਂ ਪਸੀਨਾ ਆਇਆ ਹੋਇਆ। ਰਸੋਈ ਚ ਆਏ ਆ। ਤੇ ਏਸੀ ਵਿੱਚ ਬਹਿ ਗਏ ਹਾਂ। ਉਹ ਬਸ ਫੇਰ ਸਰ ਉਧਰ ਠੰਡੇ ਗਰਮ ਹੋ ਜਾਂਦੇ ਨੇ ਤੇ ਤਾਂ ਹੀ ਹੋ ਜਾਂਦਾ। ਜਾਂ ਫਿਰ ਰਾਤੀ ਅਸੀਂ ਸੁਤੇ ਅ ਸਾਨੂੰ ਨਹੀਂ ਮੇਰਾ ਪਤਾ ਲੱਗਦਾ। ਦਾ ਵੀ ਚਦਰ ਪੱਥੇ ਲੈ ਗਈ।
ਹਾਂਜੀ ਜਿਆਦਾ ਤਾਂਹੀ ਹੁੰਦਾ, ਅਹ ਹਾਂਜੀ ਬਸ ਉਹੀ ਉਹ ਨਾ ਕਿ ਉਹ ਧੁੱਪ ਅਤੇ ਆਓ ਫਿਰ ਅੰਦਰ ਆਓ ਏ ਸੀ ਚ ਆਓ, ਫਿਰ ਬਾਹਦ ਜਾਓ, ਕੋਈ ਕੰਮ ਕਰੋ ਉਹਦੇ ਕਰਕੇ ਹੋ ਜਾਂਦਾ ਸਰਦ ਗਰਮ ਹੋ ਜਾਂਦਾ ਹੈ ਨਾ।
ਹਾਂ ਉਹੀ ਤੇ ਕਹਿੰਦੇ ਨੇ ਬਾਹਰੋਂ ਆਓ ਪਹਿਲੇ ਅ ਏਸੀ ਚ ਇੱਕ ਦਮ ਨਹੀਂ ਜਾਣਾ ਚਾਹੀਦਾ।
ਹਾਂਜੀ ਹ ਬਸ ਜਿਹੜੀ ਆਦਤਾਂ ਪਈਆਂ ਹੁੰਦੀ। ਪੇਡੀਆਂ ਬੰਦਾ ਗਰਮੀ ਲੱਗਦੀ ਵੀ ਚਲੋ। ਟੀਵੀ ਓਨ ਕਰੋ ਚਲੋ ਬੈਠੋ ਹੋਰ ਸੁਣਾ? ਹ।
ਬਸ ਠੀਕ ਕੁਛ ਨੀ ਬਸ ਬੈਠੇ ਹੋਏ ਸੀ ਬਸ। ਤੇ ਇਹਨਾਂ ਨੇ ਕੰਮ ਨਵਾਂ ਸ਼ੁਰੂ ਕੀਤਾ ਹੈ। ਹਮ। ਤੇ ਬਸ ਉਓਥੇ ਮੈਂ ਦੁਕਾਨ ਤੇ ਗਈ ਹੋਈ ਸੀ ਤੇ ਉਹ ਦੁਕਾਨ ਬੜੀ ਦੂਰ ਪੈਂਦੀ। ਪੰਦਰਾਂ ਮਿੰਟ ਤੇ ਲੱਗ ਜਾਂਦੇ ਨੇ ਜਾਂਦਿਆਂ। ਤੇ ਮੈਂ ਚਾਹ ਲੈ ਕੇ ਗਈ ਸੀ ਸ਼ਾਮ ਦੀ ਤੇ ਬਸ ਉਓਥੇ ਬੈਠੀ।
ਦੁਕਾਨ।
ਕੱਪੜਿਆਂ ਦਾ ਅਸੀਂ ਕੰਮ ਪਾਇਆ ਹਨਾ ਰੇਡੀਮੇਡ। ਕੱਪੜੇ।
ਅੱਛਾ ਜੀ ਮਤਲਬ ਕਿ ਲੇਡੀ ਬੱਚਿਆਂ ਦੇ ਵੀ ਰੇਡੀ ਲੇਡੀਜ਼ ਜੈਂਟਸ ਵਗੈਰਾ ਸਾਰੇ ਰੇਡੀਮੇਡ ਕਪੜਾ ਸਾਰਾ ਰੱਖ
ਹਾਂਜੀ ਹਾਂਜੀ ਰੇਡੀਮੇਡ ਲੇਡੀਜ਼ ਦੇ ਵੀ ਤੇ ਜਿਵੇਂ ਬੈਡਸ਼ੀਟ ਹੈਗੀਆਂ ਨੇ ਹਾਂ ਤੇ ਹੋਰ ਜੇਂਟਸ ਜਿਵੇਂ ਟੀ ਸ਼ਰਟ ਲੋਅਰ
ਅੱਛਾ ਜੀ ਮਤਲਬ ਕੀ ਸਾਰਾ ਸਮਾਨ ਰੱਖਿਆ ਤੁਸੀਂ ਹੈਲੋ।
ਹ।
ਹੈਲੋ। ਹਾਂਜੀ ਮੈਨੂੰ ਤੁਹਾਡੇ
ਬਸ ਨਵਾਂ ਨਵਾਂ ਕੰਮ ਤੇ ਵੈਸਾ ਨੀ ਬਸ ਕੋਈ ਗਾਹਕ ਅਉਂਦਾ ਏ ਜੁੜਦਾ ਵ ਬਸ। ਹਾਂ ਬੱਸ। ਹੀ ਹੋ ਪਰੇਸ਼ਾਨ ਹੋ ਜਾਂਦੇ ਨੇ ਕਿਸੇ ਵੇਲੇ ਕਿਸੇ ਦਿਨ ਬੜੀ ਘੱਟ ਹੁੰਦੀ ਸੇਲ ਹਾਂ ਤੁਸੀਂ ਮੈਂ ਤਾਂ ਸਾਨੂੰ ਸਮਝ ਨਹੀਂ ਆਂਦਾ। ਕੋਪਟੀਸ਼ਨ ਐਨਾ ਹੋ ਵਿਆਹ ਸਭ ਨੇ ਦੁਕਾਨਾਂ ਕੁਝ ਸਮਝ ਨੀ ਆਦਾ ਵਿਆਹ ਵੀ ਕਿ ਕੀ ਕਿਵੇਂ ਦੀ ਗਾਹਕ ਉਹ ਆਪਨੇ ਵੱਲ ਲਈ ਲੇਕੇ ਹੈਗੀ।
ਹਾਂ, ਉਹ ਕਹਿੰਦੇ ਹੈਗੇ ਨਾ ਕਹਾਵਤ ਹੈਗੀ ਐ। ਕਿ ਪਹਿਲੇ ਸਾਜੇ ਕੋਈ ਕੰਮ ਖੋਲ੍ਹੋ ਹਟੀ ਖੋਲ੍ਹੋ। ਪਹਿਲੇ ਸਾਲ ਹ ਵੀ ਔ ਹੱਟੀ, ਦੂਸਰੇ ਸਾਲ ਚੱਟੀ, ਤੀਸਰੇ ਸਾਲ ਉਹ ਕਹਿੰਦੇ ਨਾ। ਹ ਜੇ ਉਹੀ ਹੈ ਨਾ ਵੀ ਇੱਕਦਮ ਕੰਮ ਨਹੀਂ ਚੱਲਦਾ ਹੈਗਾ, ਵੀ ਪਹਿਲੇ ਸਾਲ ਦੇ ਤੁਹਾਨੂੰ ਬਈ ਭਾਵੇਂ ਤੁਹਾਨੂੰ ਆਪਣੇ ਜੋ ਤੁਹਾਡਾ ਮਾਲ ਆ ਰਿਹਾ ਵੇ ਤੁਹਾਨੂੰ ਭਾਵੇਂ ਉਸੇ ਰੇਟ ਹੀ ਵੇਚਣਾ ਪਵੇ ਦਸ- ਵੀਹ ਰੁਪਏ ਕਮਾਣੇ ਹੋਣ ਪਤਾ ਕੀ ਐ। ਅ ਗਾਹਕ ਨੂੰ ਅੱਟ੍ਰੈਕਟ ਟ ਕਰਨਾ ਆਪਣੇ ਤਰਫ ਐਵੇਂ ਬੜਾ ਮੁਸ਼ਕਿਲ ਹੁੰਦਾ ਹੈਗਾ ਵੇ ਕਿਉਂਕਿ ਕਈ ਸਾਲ ਵੀ ਹੁਣ ਦੇਖਲੋ, ਜਿਵੇਂ ਕੰਪੀਟੀਸ਼ਨ ਦਾ ਟਾਈਮ ਹੈਗਾ ਵੇ। ਹਨਾ, ਅੱਜ- ਕੱਲ੍ਹ ਲੋਕ ਕੀ ਕਰਦੇ ਐ ਔਨਲਾਈਨ ਹੀ ਸਭ ਕੁਛ ਘਰ ਬੈਠੇ ਹੀ ਲੋਕਾਂ ਨੂੰ ਮਤਲ ਜੇ ਮੋਬਾਇਲ ਫੋਨ ਵਿੱਚ ਬੜੀਆਂ, ਫੈਸਿਲਿਟੀਜ਼ ਆ ਗਈਆਂ ਹੈਗੀਆਂ ਨੇ ਤੁਸੀਂ ਔਨਲਾਈਨ ਕੱਪੜਾ ਕਈ ਲੋਕ ਜਿਉਂ ਨੌਕਰੀ ਪੇਸ਼ਾ ਲਓ, ਤੇ ਦੇਖੋ ਜਿੰਨਾ ਕੋਲ ਟਾਈਮ ਹੀ ਨੀ ਹੈਗਾ ਬ ਬਾਹਰ ਜਾਣ ਦਾ ਉਹ ਤੇ ਕੀ ਕਰਦੇ ਹੈਗੇ ਹਨ ਨਾ। ਜਿਵੇਂ ਲੋਕਾਂ ਨੇ ਪੇਜ ਬਣਾਉਂਦੇ ਔਨਲਾਈਨ ਕੱਪੜਾ ਦੇਖ। ਕਿ ਲੋਕਾਂ ਨੇ ਪਾਏ ਦੇ ਨੇ ਔਨਲਾਈਨ ਕੰਮ ਵੀ, ਤੇ ਉਹੀ ਓਥੋਂ ਪਸੰਦ ਕੀ ਤਾਂ ਤੇ ਉੱਥੇ ਹੀ ਔਡਰ ਕਰ ਦਿੱਤਾ। ਤਾਂ ਇੱਥੇ ਲੋਕ ਇਕ ਤੇ ਟਾਈਮ ਸਾਰੀ ਗੱਲ ਆ ਗਈ ਟਾਈਮ ਦੀ, ਕਿ ਉਹਨਾਂ ਕੋਲ ਟਾਈਮ ਨੀ ਹੈਗਾ। ਦੂਸਰਾ ਹੈਗਾ ਕਿ ਬਈ ਤੇ ਕੰਮ ਮਤਲਬ ਕਿ ਤੁਸੀਂ ਆਪਣੇ ਅੱਗੇ ਚ ਤੁਸੀਂ ਵੀ ਐਸਾ ਕਰ ਲਓ ਤੁਸੀਂ ਵੀ ਔਨਲਾਈਨ, ਔਨਲਾਈਨ - ਆਪਣਾ ਬਣਾ ਲਓ। ਪੇਜ ਬਣਵਾ ਲੋ ਤੇ ਤੁਸੀਂ ਉਹਦੇ ਤੇ ਪਾ ਦੋ ਕਿ ਬੇ ਸਡ ਕੋਲ ਐ ਸਮਾਨ ਹੈਗਾ ਵੀ।
ਅੱਛਾ ਅੱਛਾ ਹਾਂ ਕਈਆਂ ਚਪਏ ਹੁੰਦੇ ਨੇ ਆਪਣੀ ਦੁਕਾਨ ਦੇ ਨਾਮ ਤੋਂ ਪਾਇਆ। ਵੀ ਜਿਵੇਂ ਆਈਡੀ ਬਣਾ ਲੈਂਦੇ ਨੇ ਜਾਂ ਪੇਜ ਬਣਾ ਲੈਂਦੇ ਨੇ ਤੇ ਹਾਂ ਤੇ ਜਿਵੇਂ ਜਿਹੜੇ ਕਸਟਮਰ ਹੁੰਦੇ ਨੇ ਨਾ ਉਹਦੇ ਤੋਂ ਹੀ ਦੇਖ ਕੇ ਅ ਆਉਂਦੇ ਨੇ ਪ ਆਹ ਮਾਂ ਆਾਇਆ ਤੇ ਇਹ ਮਾਂ ਲ ਆਇਆ ਹੈ ਚਨਆ
ਜੀ ਉਹਨੂੰ ਅਸੀਂ ਡੇਟਾ ਐਂਟਰੀ ਬੋਲਦੇ ਹਨਾਂ ਡੇਟਾ ਐਂਟਰੀ ਵੀ ਜੇ ਉਹ ਕੰਮ ਖੋਲਣ ਦਾ ਬਈ ਹੁੰਦਾ ਨਾ। ਅ ਕੰਮ ਮਿਟੀ ਕੋਲਿੰਗ ਦੁਆਰਾ ਬਈ ਫੋਨ ਦੁਆਰਾ ਵੀ ਅਸੀਂ ਬਈ ਉਹ ਕਰਢ ਆਪ ਆਪਣੀ ਸ਼ੋਪਿੰਗ ਜਿਹਨਾਂ ਕੋਲ ਔਡਰ ਲੈਣੇ ਹੈਗੇ ਨੇ ਇਸ ਤਰ੍ਹਾਂ ਬਾਕੀ ਹੈਗਾ ਕਿ ਬਈ ਅੱਜੇ ਤੁਹਾਡੀ ਦੁਕਾਨ ਬਈ ਕਿਹੜੇ ਏਰੀਆ ਵਿੱਚ ਹੈਗਾ ਵ ਜਿੱਥੇ ਲੋਕਾਂ ਦਾ ਲਾਂਘਾ ਜ਼ਿਆਦਾ ਹੈਗਾ ਵ ਲੋਕ ਆਉਣ ਜਾਣ ਜਾਂ ਬਾਜ਼ਾਰ ਚਾਗੀ ਹੈ ਜਾਂ ਬਾਜ਼ਾਰ ਤੋਂ ਹੱਟ ਕੇ ਹੈਗੀ ਆ ਇਹ ਵੀ ਬੜਾ ਫਰਕ ਪੈਂਦਾ ਹੈਗਾ ਵੀ।
ਨਹੀਂ ਹੈਗੀ ਤੇ ਬਾਜ਼ਾਰ ਵਿੱਚ ਹੀ ਹੈ ਪਰ ਉਹੀ ਨਾ ਨਵੀਂ ਤੇ ਸ਼ਾਇਦ ਤਾਂ ਕਰਕੇ ਗਾਹਕ ਚੜਦਿਆਂ ਹਿਚਕਦਾ ਵੀ ਕਿਹੋ ਜਿ ਹੋਏਗਾ ਸਮਾਨ
ਹਾਂਜੀ ਹਾਂਜੀ ਹਾਂਜੀ ਬਸ ਉਹੀ ਹੈ ਨਾ ਕਿ ਗਏ ਜਿਹਨ੍ਹਾਂ ਦੇ ਪਹਿਲੇ ਇੱਕ ਦੁਕਾਨ ਤੋਂ ਲੈ ਰਹੇ ਨੇ ਕਸਟਮਰ ਬੜੇ ਚਿਰ ਹੋ ਗਿਆ ਇੱਕੋ ਹੀ ਦੁਕਾਨ ਤੋਂ ਸ਼ੋਪ ਕਰ ਰਿਹਾ ਨਾ ਉਹਨਾਂ ਨੂੰ ਕਿ ਬਈ ਹਾਂ ਸਾਡਾ ਇਹੀ ਆ। ਵੀ ਬਈ ਅਸੀਂ ਇਸ ਦੁਕਾਨ ਤੇ ਸ਼ੋਪਿੰਗ ਕਰਨੀ ਦੋਂ ਤੋਂ ਕੱਪੜਾ ਵਧੀਆ ਮਿਲਦਾ ਹੈਗਾ ਵੀ ਉਹ ਕੋਂਨਫੀਡੈਂਸ ਆ ਜਾਂ ਅੰਦਰ ਨਾ ਕਸਟਮਰ ਦੇ ਮਾਈਂਡਦੀ। ' ਉਹਨਾਂ ਦਾ ਜਿਹੜਾ ਹੁੰਦਾ ਵੇਸ ਬਈ ਸ਼ੋਪਕੀਪਰ ਦੇ ਪ੍ਰਤੀ ਤੇ ਬਾਕੀ ਹੈਗਾ ਕਿ ਤੁਸੀਂ ਉਹ ਥੋੜਾ ਜਹਾ ਜਿਵੇਂੈਕਟ ਕਰੋ ਕਰਨ ਵਾਸਤੇ ਵੀਈ ਔਨਲਾਈਨ ਹੀ ਹੈਗਾ ਕਿ ਵੀ ਔਨਲਾਈਨ ਤੁਸੀਂ ਪਾਓ ਜਾਂ ਤੁਸੀਂ ਉਹਦੇ ਤੇ ਲਿਖਵਾ ਦੋ ਕਿ ਬਈ ਅ ਅਸੀਂ ਐਸੇ ਚੀਜ਼ ਦੇ ਕੱਪੜੇ ਰੱਖੇ ਇਹਨਾਂ ਵਿੱਚ ਤੁਸੀਂ ਆਓ ਇੱਕ ਵਾਰੀ, ਤੁਹਾਡੇ ਅ ਜਾਂੰਦ ਸਾਰਾ ਤੇ ਗੱਲ ਹੈ ਕੁਝ ਪਿਆਰ ਦੀ ਵੀ ਹੁੰਦੇ ਕਿ ਤੁਸੀਂ ਪਿਆਰ ਨਾਲ ਉਹਨੂੰ ਹੈਂਡਲ ਕਰੋ।
ਹਾਂਜੀ, ਹਾਂਜੀ ਨਹੀਂ ਉਂਝ ਤੇ ਮੇਰੇ ਹੈ ਸਰਦਾਰ ਜੀ ਦਾ ਸੁਭਾਅ ਵੇ ਉਂਝ ਤੇ ਬੜਾ ਮਿੱਠਾ ਸੁਭਾਅ ਏ ਠੰਡਾ ਸੁਭਾਅ ਏ ਇਹ ਨੀ ਅਗੇ ਵੀ ਗਾਹਕ ਨਾ ਪਿਆਰ ਨਈਂ ਆੰਦੇ ਨੀ ਵੇਸ਼ ਤੇ ਹਾਂਜੀ ਤੇ ਉਝ ਵੀ ਅਸੀਂ ਘਰ ਕਪੜੇ ਜੋ ਮੈਂ ਲੋਵਰ ਟੀ- ਸ਼ਰਟ ਯੂਜ ਕਰਦੀ ਪਈ ਆ ਏ ਬਹੁਤ ਵਧੀਆ ਨਿਕਲੇ ਨੇ। ਕੋਈ ਸ਼ਰਿੰਕ ਨਹੀਂ ਹੋਇਆ ਕੋਈ ਕਲਰ ਵੀ ਨਿਕਲਿਆ। ਤੇ ਉਹਨੂੰ ਬੈਠ ਬ ਸ਼ੀਟ ਵੀ ਆਈਆਂ ਸੀ, ਨਵਾਂ ਸਟੋਕ ਆਇਆ ਸੀ। ਚਲੋ ਇੱਕ ਮੈਂ ਲੈ ਕੇ ਜਾਵਾਂ ਬਾਹਰ ਤੇ ਮੈਂ ਹੁਣ ਹੋ ਗਿਆ ਪੰਦਰਾਂ ਵੀਹ ਦਿਨ ਹੋ ਗਏ ਨੇ ਦੋ ਵਾਰੀ ਧੋ ਲਈ ਏ। ਤੇ ਜਰਾ ਕੁ ਨੀ ਰੰਗ ਬਿ ਟਲਿਆ ਹੋਵੇ। ਵੇ ਜਾਂ ਕਿੱਥੋਂ ਸ਼੍ਰਿੰਕ ਹੋਵੇ ਕੱਪੜਾ ਤੇ ਵਧੀਆ ਵੇ ਅਸੀਂ ਕ ਮਾੜੀ ਚੀਜ਼ ਨਹੀਂ ਰੱਖਦੇ ਪ ਕਿਉਂਕਿ ਗਾਹਕ ਨੇ ਇੱਕ ਵਾਰੀ ਲਏਗਾ ਤੇ ਉਹ ਚਾਰ ਅੱਗੇ ਗਾਹਕਾਂ ਨੂੰ ਵੀ ਦੱਸੇਗਾ ਵੀ ਹਾਂ ਵੀ ਮੈਂ ਉੱਥੋਂ
ਹਾਂਜੀ ਕੱਪੜੇ ਉੱਥੇ ਲਿਆਂਦੇ ਸੀ ਬਸ ਉਹੀ ਹੈ ਨਾ ਹੌਲੀ ਹੌਲੀ ਕੰਮ ਚੱਲਦਾ ਹੈਗਾ ਵੇ। ਵਿ ਅਸੀਂ ਕਹੀਏ ਕਿ ਹੂਨ ਅਸੀ ਦੁਕਾਨ ਖੋਲੀਏ ਤੇ ਸਾਡੇ ਕੋਲ ਸਾਰੇ ਕ ਸਾਡੇ ਵਲ ਜੋ ਜੋ ਇੱਕ ਕਸਟਮਰ ਆਏਗਾ ਉਹ ਦੇਖੇਗਾ ਕਿ ਕੱਪੜਾ ਅੱਛਾ ਹੈਗਾ ਤੇ ਉਹ ਚਾਰ ਨੂੰ ਹੋਰ ਅੱਗੇ ਦੱਸੇਗਾ ਕਿ ਬਈ ਉਹਨਾਂ ਦੀ ਉੱਥੇ ਸ਼ੋਪ ਖੁੱਲੀ ਏ ਬਹੁਤ ਅੱਛੀ ਸ਼ੋਪ ਹੈਗੀ ਏ। ਤੇ ਬਸ ਉਹ ਹੀ ਨਾ ਦੋ ਤਿੰਨ ਸਾਲ ਲੱਗਦੇ ਹੈਗੇ ਨਾਂ ਦੁਕਾਨ ਸੈਟ ਕਰਨ ਵਿਚ ਕੁਛ ਅਜ ਕਰ ਕੰਪੀਟੀਸ਼ਨ ਤੁਹਾਡੇ ਗੱਲ ਠੀਕ ਹੈਗੀ ਕੰਪੀਟੀਸ਼ਨ ਦਾ ਜ਼ਮਾਨਾ ਹੈਗਾ ਵੇ ਜਿੱਥੋਂ ਲੋਕਾਂ ਨੂੰ ਕੁੱਛ ਇਹ ਵੀ ਹੁੰਦਾ ਵੇ ਕਿ ਕਈ ਵਾਰੀ ਨਾ ਸਸਤੀ ਚੀਜ਼ ਪਛੇ ਵੀ ਲੋਕ ਕਹਿੰਦੇ ਹੈਗੇ ਆ ਹੋਰ ਉਥੇ ਸਸਤੀ ਮਿਲਦੀ ਹੈ ਮਗਰ ਕਈ ਵਾਰ ਉਹ ਕੁਆਲਟੀ ਨਹੀਂ ਵੇਖਦੇ ਕਿ ਕੱਪੜੇ ਦੀ ਕੁਆਲਿਟੀ ਕੀ ਹੈਗੀ ਏ ਜੇ ਤੁਸੀਂ ਕੁਆਲਿਟੀ ਅੱਛੇ ਲੱਗ ਬਈ ਪਹਿਲੇ ਸਾਲ ਤੇ ਤੁਹਾਨੂੰ ਉਈ ਓ ਕਰਨਾ ਪਏਗਾ ਕਿ ਬਵੇਂ ਦੇਵੀ ਚੋਂ ਹਾਂਜੀ ਨਵਾਂ-ਨਵਾਂ ਕੰਮ ਕਰਕੇ ਬਾਕੀ ਅਗੋਂ ਬਸ ਚੱਲ ਤਾਂ ਸਾਰੇ ਹੀ ਜਾਂਦਾ ਹੈ। ਥੋੜ੍ਹਾ ਕੋ ਉਹ ਰੱਖਣਾ ਪੈਂਦਾ ਆਪਣੇ ਮਾਇੰਡ ਚ ਨਾ ਥੋੜਾ ਜਿਆ ਬਈ ਇੱਕ ਬਣਾਣਾ ਪੈਂਦਾ ਕਿ ਕੋਈ ਨਹੀਂ ਚੱਲ ਜਾਵੇਗਾ ਹਾਂਜੀ। ਹਾਂ ਬਸ ਉਹੀ ਨਾ ਕੁਛ, ਹਾਂਜੀ ਦੇਖਿਆ ਜਾਏ ਤੇ ਦੁਕਾਨ ਤੇ ਪੈਣਾ ਵੀ ਹਾਂਜੀ ਦੁਕਾਨ ਤੇ ਬੈਠ ਉਸ ਵੀ ਕੋਈ ਉਹ ਨੀ ਹੈਗਾ ਖਾਲਾ ਜਿ ਦਾ ਕਾਰ ਨ ਹੈਗਾ ਦੁਕਾਨ ਤੇ ਬੈਣਾ ਜੋ ਸਵੇਰ ਦੀ ਡਿਊਟੀ ਦੇਣੀ ਸਾਰਾ ਦਿਨ ਮਤਲਬ ਕਿ ਇਹ ਬਹਿਣ ਵਾਲੇ ਬੰਦਾ ਹੀ ਖੋਲ ਸਕਦਾ ਹੈਗਾ ਜਿਹਨੂੰ ਬਹਿਣ ਦੀ ਆਦਤ ਹੋਏ ਤੇ ਜਿਹਨੂੰ ਘੁੰਮਣ ਫਿਰਨ ਦੀ ਆਦਤ ਹੈਗੀ ਹੈ ਤੇ ਹ ਤੇ ਦੁਕਾਨ ਵੀ ਨੀ ਖੋਲ ਸਕਦਾ, ਉਹ ਟਿੱਕ ਨੀ ਸਕਦਾ ਬੀ ਜਿਨਾਂ ਨੂੰ ਪਤਾ ਹੈਗਾ ਕਿ ਬਈ ਹਾਂ ਮੈਂ ਕੰਮ ਕਰਨਾ ਹੈਗਾ ਵੀ ਤੇ ਵੀ ਮੈਨੂੰ ਬਹਿਣਾ
ਮ ਇੱਥੇ ਸਾਡੇ ਘਰ ਦੇ ਕੋਲ ਇੱਕ ਦੁਕਾਨ ਖੁੱਲੀ ਸੀ ਅਹ ਬੇਕਰੀ ਦੀ ਨਮਕੀਨ ਬੈਕਰੀ ਦਾ ਸਮਾਨ ਕੇਕ ਪੇਸਤਰੀਆਂ ਦੀ ਤੇ ਉਹ ਵੀ ਬਸ ਦੋ ਚਾਰ ਕੁ ਮਹੀਨੇ ਹੈ ਚੱਲੀ ਹੈ ਤੇ ਬਸ ਨਹੀਂ ਗਾਹ ਤੇ ਬਸ ਉਹ ਬੰਦ ਕਰ ਹਮ।
ਹਮ ਬਸ ਉਹੀ ਹੈ ਨਾ ਸਬਰ ਰੱਖਣਾ ਪੈਂਦਾ ਹੈ ਸਬਰ ਬਈ ਥੋੜ੍ਹਾ ਆਣਗੇ
ਸਮਾਨ ਨੀ ਸੀ ਖ਼ਰਾਬ ਤੇ ਜਿਵੇਂ ਬਿਸ ਤੇ ਜਿਵੇਂ ਪੁਰਾਣੇ ਸਮੈਲ ਆ ਰਹੀ ਸੀ ਵਿੱਚੋਂ ਰੋਰ ਹਾਂ ਜਿਵੇਂ ਕੇਕ ਵਿਕੇ ਨੀ ਵਿਕੇ ਨੀ ਉਹ ਜਿਵੇਂ ਹੋ ਜਾਂਦੇ ਨੀ ਹਾਰਟ ਜੇ ਬਾਸੀ ਬਾਸੀ ਜੇ ਹਾਂ
ਡੇਟ ਜੇ ਉਹਨਾਂ ਦੀ ਲੰਘ ਜਾਂਦੀ ਏ ਇੱਕ ਗਰਮੀਆਂ ਹੈਗੀਆਂ ਨ ਤੁਹਾਨੂੰ ਪਤਾ ਚੀਜ਼ ਤੇ ਵੈਸੇ ਛ ਛੇਤੀ ਖਰਾਬ ਹੋਜਣ ਗਰਮੀਆਂ ਵਿੱਚ ਨਾ ਬਾਕੀ ਨਾ ਸਾ ਸਾਰੀ ਗੱਲ ਸਬਰ ਦੀ ਹੈਗੀ ਹੈ, ਸਬਰ ਕਰਨਾ ਪੈਂਦਾ ਹੈ, ਮੈ ਮੈਨੂੰ ਨਾ ਬਾਕੀ ਚੱਲ ਤੇ ਸਭ ਦਾ ਹੀ ਜਾਂਦਾ ਹੈ ਪਰਮਾਤਮਾ ਤੇ ਸਭ ਨੂੰ ਦੇਈ ਜਾ ਰਿਹਾ ਰੋਜ਼ੀ ਰੋਟੀ ਨਹੀਂ ਉਹਨੇ ਬਣਾਇਆ ਹਾਂ ਕੋਈ ਨਾ ਕੋਈ ਹਾਂਜੀ-ਹਾਂਜੀ ਬ ਅ ਹੋਰ ਬੱਚੇ ਠੀਕ ਹੈ ਨਾ
ਹਾਂਜੀ-ਹਾਂਜੀ ਸਭ ਠੀਕ ਨੇ ਆ ਨਾ ਕਦੀ ਚੱਕਰ ਲਾਉਣਾ ਬੜੇ ਦਿਨ ਹੋਏ ਤੁਸੀਂ ਆਏ ਨੀ ਹ
ਹਾਂਜੀ ਕੋਈ ਨੀ ਕੋਈ ਨੀ ਬਸ ਠੀਕ ਚੰ ਠੀਕ ਹੈ ਜੀ ਅੱਛਾ ਜ ਸਤਿ ਸ੍ਰੀ ਅਕਾਲ ਜੀ ਹਾਂ